ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਠੀਕ ਓ
ਵਧੀਆ ਹੋਰ ਕੀ ਕਰ ਰਹੇ ਸੀ
ਬਸ ਹੁਣ ਥੋੜਾ ਮਤਲਬ ਥੋੜਾ ਆਰਾਮ ਕੀਤਾ ਸੀ ਤੇ ਹੁਣ ਚਾਏ ਪਾਣੀ ਬਸ ਸ਼ੁਰੂ ਹਾ ਹਾ ਬਸ ਬੱਚੇ ਹਾਂ ਫੈਕਟਰੀ ਵਗੈਰਾ ਚਵਾ ਗਈ ਸੀ ਤੇ ਜੈਨਟਸ ਹਾਂ ਤੇ ਹੋਰ ਤੁਸੀਂ
ਬਸ ਹਾਂ ਅਸੀਂ ਬਸ ਹੁਣ ਸੁੱਤੇ ਸੀ ਬਸ ਥੋੜੀ ਕੋਲ ਆਈ ਤੇ ਉੱਠੀ ਮੈਂ ਕਿਹਾ ਦੇਖਿਆ ਕਿਦਾ ਫੋਨ ਏ। ਬਸ ਹੁਣ ਮੈਂ ਵੀ ਬਸ ਚਾਹ ਵਗੈਰਾ ਬਣਾਵਾਂਗੀ ਬੱਚਿਆਂ ਨੂੰ ਦੇਖਾਂਗੀ ਕੀ ਖਾਣ
ਹਾਂ ਹਾਂ ਉਹ ਤਾਂ ਹੈ ਨਾਲੇ ਉਹ ਏ ਵੀ ਹੈ ਨਾ ਹਾਂ ਬਸ ਮੈਂ ਵੀ ਉੱਠੀ ਸੀਗੀ ਤੇ ਮੈਂ ਕਿਹਾ ਚੱਲ ਨਹਾ ਰਹੇ ਸੀਗੇ ਫੈਕਟਰੀ ਚੋ ਆ ਕੇ ਤੇ ਮੈਂ ਕਿਹਾ ਚੱਲ ਇੰਨੀ ਕ ਗੱਲ ਕਰ ਲਾ ਤੇ ਫੇਰ ਹਾਂ ਤੇ ਹੋਰ ਬੱਚਿਆਂ ਨੂੰ ਪੜ੍ਹਾਉਣਾ ਹੋਣਾ ਮੈਂ ਕਿਹਾ ਬੱਚਿਆਂ ਨੂੰ ਪੜਾਵਾਂਗੇ ਮੈਂ ਕਿਹਾ ਹੁਣ ਚਾਹ ਪਾਣੀ ਪੀ ਕੇ
ਹਾਂ ਹਾਂ ਉਹ ਤੇ ਹੈ ਹੀ ਬੱਚੇ ਵੀ ਕਿਹੜਾ ਜੀ ਜਲਦੀ ਮੰਨਦੇ ਨੇ ਪਹਿਲੇ ਤਾਂ ਇੰਨੇ ਤਰਲੇ ਕਰਨੇ ਪੈਂਦੇ ਨੇ ਕਿ ਪੜ੍ਹ ਲਓ ਪੜਲੋ ਪੜ੍ਹਲੋ ਬੜਾ ਔਖਾ ਹੈ ਬੱਚੇ ਦਾ ਪੜ੍ਹਾਉਣਾ ਨਾ ਪਹਿਲਾਂ ਸਵੇਰੇ ਟਿਊਸ਼ਨ ਪੜ੍ਹ ਕੇ ਆਉਂਦਾ ਫੇਰ ਬੋਲਦਾ ਕਿ ਘਰ ਆ ਕੇ ਫਿਰ ਦੁਬਾਰਾ ਪੜੀਏ ਅਸੀਂ
ਹਾਂ ਉਹ ਤੇ ਹੈ ਹੀ ਬਸ ਉਹ ਨਾ ਹੀ ਹਾਂ ਬਸ ਸਾਡੇ ਵੀ ਅੱਜ ਗਏ ਨੇ ਨਾਨੀ ਘਰ
ਅੱਛਾ।
ਹਾਂ ਬਸ ਆਹ ਹੁਣਏ ਦੁਪਹਿਰੇ ਗਏ ਨੇ ਮੈ ਤਾਂ ਕਿਹਾ ਸੀ ਮੈਂ ਕਿਹਾ ਸਵੇਰੇ ਚਲੇ ਜਾਣਾ ਹੁਣ ਤਾਂ ਪਹਿਰ ਪੈ ਗਈ ਏ ਲੋਕਲ ਹੈ ਨਾ ਹਾਂ ਹਾਂ ਲੋਕਲ ਨੇ ਤੇ ਚਲੇ ਗਏ ਨੇ ਤੇ ਬਸ ਅਰੇਜੀਅ ਤਾਂ ਇਹਨਾਂ ਦੇ ਆ ਜਾਣਗੇ ਦੋ ਇੱਕ ਦੋ ਦਿਨ ਰੁਕ ਕੇ ਹਾਂ।
ਬੱਚੇ ਸਹੀ ਰਹਿ ਜਾਂਣ ਤੇ ਫੇਿਰ ਰਿਹਾ ਜਾਂਦਾ ਹੈ ਨਹੀਂ ਤਾਂ ਨਹੀਂ ਹੋ
ਉੱਧਰ ਵੀ ਨਾਨੀ ਘਰ ਵੀ ਛੋਟੇ ਛੋਟੇ ਬੱਚੇ ਆ ਨਾ ਫੇਿਰ ਹਾਂ ਫੇਿਰ ਲੜਾਈ ਝਗੜਾ ਹੁੰਦਾ ਤੇ ਫੇਰ ਅੱਕ ਕੇ ਆ ਜਾਂਦੀ ਆ ਮਾਵਾਂ
ਹਾਂ ਸਹੀ ਗੱਲ ਬਿਲਕੁਲ ਬਿਲਕੁਲ ਮੇਰਾ ਵੀ ਇ ਹਾਲ ਫੇਰ ਪਤਾ ਫ ਬੰਦਾ ਕਹਿੰਦਾ ਕਿ ਚਲੋ ਆਪਣੇ ਘਰ ਹੀ ਠੀਕ ਏ ਜੇ ਘਰ ਟੈਂਟ ਇੱਥੇ ਵੀ ਕਰਨੀ ਹੈ ਫਿਰ ਆਪਣੇ ਘਰ ਹੀ
ਹਾਂ ਉਹਨੇ ਬੱਚੇ ਇੱਕੋ ਜਿਹੇ ਹੋਣ ਨਾ ਫਿਰ ਜੀ ਕਿਸੇ ਆਣੇ ਹੋਣ ਨਾ ਆਪਣੇ ਸਿਆਣੇ ਹੋਣ ਜਾਂ ਉੱਧਰ ਨਾਨੀ ਘਰ ਸਿਆਣੇ ਹੋਣ ਤੇ ਫੇਿਰ ਤਾਂ ਹੋ ਜਾਂਦਾ ਤੇ ਹੁਣ ਬੱਚੇ ਬਚਪਨ ਉਹ ਬਚਪਨ ਹੈ ਉਹ ਇੱਕੋ ਜਹੀਆਂ ਚੀਜ਼ਾਂ ਵੀ ਸਭ ਨੂੰ ਚਾਹੀਦੀਆਂ ਸਭ ਕੁਛ ਚਾਹੀਦਾ
ਹਮ ਹਮ
ਅਸੀਂ ਮੈਂ ਕਿਹਾ ਕੰਮ ਨਾਲੇ ਦੋ ਦਿਨ ਰੁਕ ਜਾਓ ਨਾਲੇ ਕੰਮ ਕਰ ਜਾਣਾ ਸਾਰਾ ਉੱਥੇ ਜਾ ਕੇ ਕੰਮ ਥੋੜੀ ਕਰੋਗੇ ਤੁਸੀਂ ਨਹੀਂ ਅਸੀਂ ਜਾਣਾ ਅਸੀਂ ਜਾ ਉਹ ਗੁੜੀਆ ਤਾਂ ਹੋਰ ਹੀ ਜਿਆਦਾ ਤੇਜ਼ ਹੈਗੀ ਉਹ ਤਾਂ ਨਹੀਂ ਮੈਂ ਜਾਣਾ ਹੈ ਮੈਂ ਉੱਥੇ ਸਵੀਮਿੰਗ ਚ ਨਾ ਨਾ ਉਹਨਾਂ ਦੇ ਸਵੀਮਿੰਗ ਹੈ ਨਾ ਮਤਲਬ ਬਣਾਇਆ ਹੋਇਆ ਉਹਨਾਂ ਨੇ ਨਉਣ ਵਾਲਾ ਸਵੀਗ ਹਾਂ ਤੇ ਕਹਿੰਦੀ ਮੈਂ, ਇੱਥੇ ਨਹਾਣਾਗਾ ਮੈਂ ਅੱਛਾ ਮੈਂ ਨਹਾਵਾਂਗੀ ਜਾ ਕੇ ਇਹ ਬਸ ਬੱਚੇ ਇੱਕੋ ਜਿੱਡੇ ਫੇਰ ਉਹਦੇ ਵੀ ਭਤੀਜੇ ਭੂਤੀਜੇ ਨੂੰ ਪਤਾ ਗਿਆ ਕਿ ਭੂਆ, ਤੇ ਉਹ ਸੁਣਦੇ ਹੀ ਪਏ ਸੀਗੇ। ਤੇ ਫੇਰ ਉਹਦੇ ਭਰਾ ਦਾ ਫੋਨ ਆਇਆ। ਕੀ ਆ ਜਾ। ਵੀ ਹੁਣ ਬੱਚੇ ਕਹੀ ਜਾਦੇ ਆ ਭੂਆ ਕਦੋਂ ਆਏਗੀ। ਭੂਆ ਕਦੋਂ ਆਏਗੀ।
ਹਾਂ ਪਹਿਲੇ ਪਹਿਲੇ ਦਿਨ ਹੀ ਨਹੀਂ ਬਚਿਆ ਨੂੰ ਚਾਅ ਹੁੰਦਾ ਫਿਰ ਉਸ ਤੋਂ ਬਾਅਦ ਤਾ ਸੀ ਲੋਕ ਛਾ ਜਾਂਦਾ।
ਹਾਂ ਵੇ ਲੜਾਈ, ਝਗੜਾ ਹੋਰ ਸਾਡੇ ਨਾ ਦਾ ਮੁ ਲਟੁ ਮੁੰਡਾ ਨਾ ਜਿਹੜਾ, ਤੇ ਉਹ ਬੜਾ ਮਤਲਬ ਹੈਗਾ। ਜਿਦੀ ਔਰ ਉਹ ਨਾ ਕਿਸੇ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ। ਗੱਲ ਹਾਂ ਉਹ ਬਰਦਾਸ਼ਤ, ਜਾਂ ਤਾਂ ਕਰਦਾ ਉਹ ਜਦੋਂ ਸਾਰੇ ਹੁਣ ਇਕੱਠੇ ਹੋ ਜਾਣਗੀਆਂ ਹੋਰ, ਤੇ ਦਿੱਲੀ ਵਾਲੀ ਭੈਣ ਕੋਲ ਮਤਲਬ ਹੋਰ ਭੈਣ ਹੈਗੀ ਆ ਨੇ ਦੋ, ਭੈਣਾਂ ਹੋਰ ਨੇ, ਵੀ ਉਹ ਆ ਜਾਣਗੀਆਂ ਉਹਨਾਂ ਦੇ ਬੱਚੇ ਥੋੜਾ ਜਿਹਾ ਉਹ ਕਰਦੇ ਨੇ ਛੇੜਦੇ ਨੇ ਵੱਡੇ ਆ ਨਾ ਤੇ ਫਿਰ ਮੈਂ ਨੀ ਜਾਂਦਾ ਉਧਰ ਮਾਸੀ ਦੇ ਬੱਚੇ ਛੇੜਦੇ ਆ ਮੈਨੂੰ, ਹਾਂ ਔ ਤਾਂ ਹੈ ਈ,
ਚਲ ਬਸ ਹੋਰ ਬੈਠੇ ਹੋਏ ਸੀ।
ਹੂੰ, ਪਚਾਰ ਹੋਰ ਬਸ, ਵਈਆ ਮੈਂ ਵੀ ਆਖਿਆ ਸੀ ਮੈਂ ਕਿਹਾ ਚਲ ਚਾਹ ਬਣਾ ਕੇ ਨਾ ਤੇ ਫੇਰ ਮੈਂ ਕਿਹਾ ਦੇਖਣੇ ਆ ਕੋਈ ਰੋਟੀ ਪਾਣੀ।
ਹੂੰ ਹੂੰ ਮਤਲਬ ਮੇਰਾ ਬੇਟੇ ਵਾਲਾ ਵੱਡੇ ਆਲਾ ਬੇਟਾ ਬੋਲਦਾ ਤੁਸੀਂ ਮੈਨੂੰ ਭੁੱਖ ਲੱਗੀ। ਗੀ ਐ। ਮੈਨੂੰ ਆਪੇ ਬਣਾ ਦੋ ਬਾਜ਼ਾਰ ਤਾਂ ਮੈਨੂੰ ਪੈਕਟ ਵਗੈਰਾ ਮੈਨੂੰ, ਖਾਣ ਨੀ ਦਿੰਦੇ ਸੀ।
ਅੱਛਾ,
ਹਾਂ ਬਸ ਇਹਨੂੰ ਨਾ ਸ਼ੁਰੂ ਤੋਂ ਹੀ ਅਲਰਜੀ ਇਹ ਪੈਟਰਾ ਤੋ ਜ਼ਿਆਦਾ ਪੈਕਟ ਖਾ ਲੈ ਤਾ ਆਪਣਾ ਪੇਟ ਲੈ ਕੇ ਬਹਿ ਜਾਂਦਾ ਆ
ਹਾਂ ਇਨਫੈਕਸ਼ਨ ਹੋ ਜਾਂਦੀ ਨਾ ਕਈਆਂ ਨੂੰ ਦੂਜੇ ਫੂਡ ਦੀ ਮਸੀਦ ਮਤਲਬ ਇਹਨਾਂ ਵਿੱਚ ਥੋੜਾ ਉਹ ਹੁੰਦਾ ਨਾ ਜਿਵੇਂ ਖੱਟਾ ਪਣ ਜਾਂ ਜਿਹੜੀ ਚੀਜ਼ ਹੁੰਦੀ ਏ ਉਹ ਨਾ ਉਹ ਪਾਇਆ ਹੁੰਦਾ ਉਹ ਉਹਨਾਂ ਨੇ ਜੀਰੋ ਮਾਟਾ ਰਤਨ ਤਨਕੀਹ ਬੋਲਦੇ ਆ ਹਾਂ ਉਹ ਫਿਰ ਉਹ ਖਰਾਬ ਕਰਦੇ ਨੇ ਜਿਆਦਾ ਉ
ਹਹੋ ਫਿਰ ਕਹਿੰਦੇ ਸੀ ਤੁਸੀਂ ਪੈਕਟ ਤੇ ਖਾਣ ਨੀ ਦੇਨੇ ਮੈਨੂੰ ਆਪੇ ਬਣਾ ਦੋ ਮੈਂ ਆਪੇ ਖਾ ਲਾਗਾ।
ਹਮ ਸਾਡੇ ਹਾਂ
ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹੈਲੋ ਹਾਂਜੀ ਤੂੰਹਾਡੀ ਆਵਾਜ਼ ਨਾ ਬੰਦ ਹੋਈ ਸੀ।
ਹਾਂ ਓ ਪਤਾ ਨੀ ਓਧਰ ਕੋ ਡਿੱਗ ਗਿਆ ਸੀ ਕੋਈ ਚੀਜ ਤੇ ਉਹ ਮੈਂ ਚੁੱਕਣ ਗਈ ਸੀ ਤੇ ਮੈਂ ਕਿਹਾ ਚਲ
ਅੱਛਾ ਅੱਛਾ ਮ ਮੈਨੂੰ ਲੱਗਾ ਸ਼ਾਇਦ ਕੋਈ ਨੈਟਵਰਕ ਇ ਸ਼ੂ ਆਿਆ
ਨਹੀਂ ਨਹੀਂ ਉਹ ਤੇ ਉ ਫੇਰ ਉਹ ਨਾ ਕੀ ਕਹਿੰਦੇ ਘਰਾ ਰਾਤੀ ਨਾ ਅਸੀਂ ਉਹ ਬਣਾਇਆ ਆਮ ਪੰਨਾ ਹੁੰਦਾ ਨਾ ਜਿਹੜਾ ਪੰਨਾ ਕਹਿੰਦੇ ਨੇ ਜਿਹਨੂੰ ਹਾਂ ਤੇ ਉਹ ਬਣਾਇਆ ਤੇ ਉਸ ਤੋਂ ਬਾਅਦ ਉਹ ਇੰਨਾ ਸਵਾਦ ਲੱਗਿਆ ਤੇ ਅੱਜ ਨਾ ਉਹ ਬਾਜ਼ਾਰੋਂ ਨਾ ਗੋਲ ਗੱਪੇ ਮਿਲਦੇ ਨੇ ਜਿਹੜੇ ਗੋਲ ਗੱਪੇ ਬਣੇ ਹੋਏ ਮਿਲਦੇ ਨੀ ਬਾਜ਼ਾਰੋ ਤਲਣ ਵਾਲੇ, ਤੇ ਫੇਰ ਅੱਜ ਨਾ ਉਹ ਗੋਲ ਗੱਪੇ ਵੀ ਤਾਲੇ ਨਾਲ ਤੇ ਪਾਣੀ ਉਹਦਾ ਬਣਾ ਲਿਆ ਆਮ ਪੰਨੇ ਦਾ ਇੰਨਾ ਸਵਾਦ ਆਇਆ। ਲੱਗਦਾ ਸੀ ਜਿਵੇਂ ਬਈ ਅਸੀਂ ਬਜ਼ਾਰੀ ਗੋਲ ਗੁੱਪੇ ਖਾਂਦੇ ਵੇ।
ਅੱਛਾ ਅੱਛਾ ਤੇ ਆਮ ਪੰਨਾ ਤੇ ਮਿੱਠਾ ਮਿੱਠਾ ਨੀ ਹੁੰਦਾ?
ਵੀ ਉਹ ਮਤਲਬ ਮ ਖੱਟਾ ਮਿੱਠਾ ਜਿਵੇਂ ਆਪਾਂ ਖੱਟਾ ਮਿੱਠਾ ਪਾਣੀ ਨੀ ਲੈਂਦੇ ਆ ਉਹਦੇ ਚ। ਗੋਲਗੱਪਿਆਂ ਆਲੇ ਭਾਈ ਕੋਲੋਂ, ਸੇਮ ਉਹੀਓ ਹਾਂ ਓਈ ਟੇਸਟ ਆਇਆ ਸੀਗਾ ਵੀ ਜਿਵੇਂ ਇਮਲੀ ਉਹ ਖੱਟਾ ਇਮਲੀ ਦਾ ਹੋ ਗਿਆ। ਤੇ ਉਹ ਅਮ ਜਿਹੜਾ ਖ ਤੈ ਉਹ ਆ ਉਹਦਾ ਹੋ ਗਿਆ, ਆਪਣੀ ਅੰਬੀ ਦਾ ਹੋ ਗਿਆ।
ਠੀਕ ਏ ਤੇ ਤੁਸੀਂ ਆਮ ਪੰਨਾ ਕਿਵੇਂ ਬਣਾ ਦਿਓ।
ਆਮ ਪੰਨਾ ਬਸ ਉਹ ਕਲ ਕੁੱਕਰ ਉਹਨੂੰ ਮਤਲਬ ਉਹਨੂੰ ਅੰਬੀਆਂ ਨੂੰ ਥੋੜਾ ਅੱਤੋ ਛਿੱਲ ਕੇ ਮਤਲਬ ਪੀਲ ਕਰਕੇ ਤੇ ਫੇਰ ਉਸ ਤੋਂ ਬਾਅਦ ਉਹਨਾਂ ਨੂੰ ਕੱਟ ਕੇ ਨਾ ਤੇ ਉਹਦੇ ਕੁੱਕਰ ਵਿੱਚ ਨਾ ਥੋੜ੍ਹੀ ਜਿਹੀ ਇੱਕ ਸੀਟੀ ਲਵਾਤੀ ਸੀਗੀ। ਤੇ ਫੇਰ ਔ ਗ, ਹਾਂ। ਹਾਂ, ਫੇਰ ਓਹ ਗੱਲ ਗਈਆਂ ਅੱਛੀ ਤਰ੍ਹਾਂ, ਤੇ ਉਹਨਾਂ ਨੂੰ ਮੈਸ਼ ਕਰ ਲਿਆ। ਮੈਸ਼ ਕਰਕੇ ਤੇ ਫੇਰ ਉਹਦੇ ਵਿੱਚ, ਮਤਲਬ ਇੱਕ ਜਦੋਂ ਮੈਸ਼ ਕਰ ਲਿਆ‌ ਫੇਰ ਮਿਕਸੀ ਦੇ ਵਿੱਚ ਨਾ ਓਹ ਜੇ ਖੰਡ ਮਤਲਬ ਚੀਨੀ ਤੇ ਨਮਕ‌ ਤਲਾ ਤੇ ਭੁੰਨਿਆ ਹੋਇਆ ਜੀਰਾ ਔਰ ਫੇਰ ਪ ਪੁਦੀਨੇ ਦੀਆਂ ਪੱਤੀਆਂ। ਪਦੀਨਾ ਲੈ ਕੇ ਨਾ, ਪੁਦੀਨੇ ਦੀਆਂ ਪੱਤੀਆਂ। ਹਾਂ, ਬਸ ਮਿਕਸੀ ਚ ਗ੍ਰੈਂਡ ਕਰਕੇ ਉਹਨਾਂ ਨੂੰ ਤੇ ਫੇਰ ਬਸ, ਖੋਲ ਲਿਆ। ਤੇ ਔਸ ਤੋਂ ਬਾਅਦ, ਹਾਂ, ਔਸ ਬਾਦ ਉੱਪਰ ਜੇ ਉ ਮਤਲਬ ਇੱਕ ਓਹ ਪੈਲਾ ਤੇ ਗ੍ਰੈਂਡ ਓਹਦੇ ਨਾਲ ਪੁਦੀਨਾ ਗ੍ਰੈਂਡ ਵੀ ਕਰ ਲਿਆ। ਔਰ ਥੋੜਾ ਜਾ ਪਦੀਨਾ ਨਾ ਉੱਪਰ ਵੈਸੇ ਈ ਮਿਕਸੀ ਵਿੱਚ ਹਲਕਾ ਹਲਕਾ ਗ੍ਰੈਂਡ ਕਰਕੇ ਨਾ ਔਹ ਪੱਤੀਆਂ ਜੇ ਮੂੰਹ ਚ ਆਉਂਦੀਐ ਨਾ ਬੜਾ ਸਵਾਦ ਲੱਗਦਾ ਸੀ। ਤੇ ਹਾਂ। ਫਿਰ ਓਹਨਾਂ ਨੂੰ, ਮਤਲਬ ਕਾਲਾ ਨਮਕ ਪਾ, ਨਮਕ ਪਾਇਆ, ਜੀਰਾ ਪਾਇਆ ਤੇ ਸੋਫ ਦਾ ਮਤਲਬ ਪੋਡਰ ਪਾਇਆ, ਤੇ ਮਤਲਬ ਬਹੁਤ ਸਵਾਦ ਬਣ ਮਤਲਬ ਸਵਾਦ ਬਣਿਆ ਸੀ ਖੱਟਾ ਮਿੱਠਾ ਜਾਂ ਹਾਜ਼ਮੇਦਾਰ।
ਅੱਛਾ, ਮੈਂ ਬਣਾ ਦੀ ਤੇ ਆਂ ਪਰ ਮੈਂ ਇਨਾ ਕੁੱਛ ਨ੍ਹੀਂ ਪਾਂਦੀ, ਜਿਵੇਂ ਤੁਸੀਂ ਦੱਸ ਰੇ ਹੋ। ਪਰ ਹੁਣ ਜਿਦੋਂ ਬਣਾਵਾਂਗੀ ਨਾ ਹੁਣ ਤੁਹਾਡੇ ਵਰਗੇ ਬਣਾਵਾਂਗੇ। ਸਹੀ ਲੱਗਦਾ ਪਿਐ, ਦੇਖ ਕੇ ਤੇ
ਹਾਂ ਹਮਮ, ਨਹੀਂ ਬੜਾ ਟੇਸਟੀ ਲੱਗਿਆ ਸੀ ਬਹੁਤ ਟੇਸ ਤੇ ਫੇਰ ਉਹਨੂੰ ਮੈਂ ਏਦਾਂ ਈ ਅਸੀਂ ਫਰੀ, ਮਤਲਬ ਜੇ ਅੱਜ ਈ ਪੀਣਾ ਸੀ, ਗਲਾਸ ਚ ਪੀਣੈ ਨਾ ਫੇਰ ਬਰਫ਼ ਪਾ ਲੈਂਦੇ ਸੀ। ਨ੍ਹੀਂ ਤੇ ਏਦਾਂ ਫਰਿੱਜ ਵਿੱਚ ਪਿਆ ਵੈ। ਤੇ ਫਰਿੱਜ ਚ ਕੱਢ ਕੇ ਆਪਣਾ ਗੋਲ ਗੱਪਿਆਂ ਚ ਭਰ ਕੇ ਤੇ ਖਾਦ ਪੀ
ਅੱਛਾ, ਅੱਛ। ਤੇ ਤੁਸੀਂ ਗੋਲਗੱਪੇ ਤਲ ਕੇ ਰੱਖ ਤੇ ਹੋਣੇ ਨੇ।
ਹਾਂ ਦੁਪਹਿਰੇ ਨਾ ਵੈਸੇ ਈ ਮਤਲਬ ਹੈਗੇ ਨਾਲ ਮਤਲਬ ਜੁਆਇੰਟ ਫੈਮਲੀ ਹੈ ਨਾ ਤੇ ਓਹ ਕਹਿਣ ਲੱਗੇ ਕੈਂਦੇ ਆਂਟੀ ਮੇਰਾ ਨਾ ਜੀਅ ਕਰਦਾ ਵੀ ਗੋਲੱਗਪੇ ਖਾਣ ਤੇ, ਤੇ ਇਹ ਵੀ ਗੋਲਗੱਪੇ ਤੁਸੀਂ ਉਧਰ ਲਏ ਸੀ, ਸਾਡੇ ਨੇ ਬਾਹਰ ਹੀ ਆਂਦ ਰੇਹੜੀ ਦੇ ਭਾਈ, ਉਹਦੇ ਕੋਲ ਪਾਪੜ ਹੁੰ ਨੇ, ਗੋਲ ਗੱਪੇ ਹੁੰਦੇ ਨੇ ਮੈਂ ਪਿਛਲੀ ਵਾਰ ਮੈਂ ਤਾਂ ਕੁਦਰਤੀ ਲੈੇਲੈ ਮੈਨੂੰ ਪਤਾ ਨੀ ਸੀਗਾ, ਤੇ ਮੈਂ ਤਾਂ ਕੁਦਰਤੀ ਲੈੇਲੇ ਤੇ ਫੇਰ ਓਹ ਓਹ ਲ ਲ ਉਹ ਪਾ ਕਹਿੰਦੇ ਮੈਂ ਕਿਆ ਕਹਿੰਦੀ ਮੈਂ ਮੇਰ ਨਾ ਜੀਅ ਕਰਦਾ ਪਿਆ। ਤੇ ਵੀ ਆਮ ਪੰਨਾ ਦੇਖ ਕੇ ਨਾ, ਮੇਰਾ ਜੀ ਕਰ ਕਹਿਦਾ ਗੋਲ ਗੱਪੇ ਖਾ
ਹਾਂਜੀ ਹਾਂਜੀ ਹਾਂ, ਤੇ ਤੁਸੀਂ ਮੈਨੂੰ ਇੱਕ ਵਾਰੀ ਦੁਬਾਰਾ ਇੱਕ ਵਾਰੀ ਦੁਬਾਰਾ ਦੱਸੋਗੇ ਕਿਵੇਂ ਬਣਾਇਆ ਸੀ। ਉਹਨੇ ਕੂਕਰ ਚ ਸਿਟੀ ਲਵਾ ਲਈ ਤੁਸੀਂ,
ਹਾਂਜੀ ਤੇ ਮਤਲਬ ਹਾਂ, ਗਿਟਕਾ ਵਗੈਰਾ ਨਿਕਲ ਜਾਣਗੀਆਂ ਨਾ। ਤੇ ਉਹਨਾਂ ਨੂੰ ਸਾਰੇ ਸਿਰ ਪੀਲ ਪੀ ਪੀਲ ਕਰਕੇ ਉਹਨਾਂ ਨੂੰ ਗ ਮਤਲਬ ਹਾਂ ਫਾੜੀਆਂ ਕਰਕੇ ਉਹਨਾਂ ਨੂੰ, ਸਿੱਟੀ ਦਵਾ ਲੋ। ਤੇ ਸੀਟੀ ਦਵਾ ਕੇ ਆਪਣਾ ਉਸ, ਉਸ ਤੋਂ ਬਾਅਦ ਮਿਕਸੀ ਵਿੱਚ, ਚੀਨੀ ਪਾਾਲੋ ਤੇ ਐਂਬੀਆਂ ਐ ਪਾਲੋ ਥੋੜ੍ਹਾ ਜਿਆ ਪੁਦੀਨਾ ਪਾਲੋ। ਤੇ ਇਹਨੂੰ ਗ੍ਰੈਂਡ ਕਰ ਲੋ ਅੱਛੀ ਤਰ੍ਹਾਂ ਫੇਰ ਹੁਣ ਭੁੱਲਲੋ ਬਸ ਉਹਦੇ ਨਾਲ ਪਾਣੀ ਚ ਪੁਣ ਕੇ, ਤੇ ਉਸ ਤੋਂ ਬਾਅਦ ਭਾਵੇਂ ਤੁਸੀਂ ਸਮਾਨ ਵਿੱਚ ਪਾਣਾ ਵਿੱਚ ਪਾਾਲੋ ਨਹੀਂ ਤਾਂ ਬਾਅਦ ਵਿੱਚ ਪਾ ਲੈਣਾ। ਬਾਅਦ ਵਿੱਚ ਪਾਣਾ ਤਾਂ ਬੈਸਟ ਰਹੇਗਾ ਮਤਲਬ ਪਹਿਲਾਂ ਤੁਸੀਂ ਮਿਕਸੀ ਵਿੱਚ ਪਦੀਨਾ ਤੇ, ਬੰਬੀਆਂ ਨੂੰ ਗਰੈਂਡ ਕਰ ਲਓ। ਤੇ ਉਸ ਤੋਂ ਬਾਅਦ ਜਦੋਂ ਭੁਣ ਲਓਗੇ ਨਾ ਪਾਣੀ ਚ ਤੇ ਉਸ ਤੋਂ ਬਾਅਦ ਤੁਸੀਂ ਜੀਰਾ ਭੁੰਨਿਆ ਹੋਇਆ ਤੇ ਕਾਲਾ ਨਮਕ, ਤੇ ਵੈਸੇ ਦੂਜਾ ਨੰਕਾ ਤੁਸੀਂ ਦੇਖ ਲੇਨਾ ਹਾਂ ਫੇਰ ਕਾਲੀ ਮਿਰਚ ਤੇ ਸੌਂਫ ਦਾ, ਪੋਡਰ ਪਾਉਣਾ ਸੋਮ ਦਾ, ਪਾਡਰ ਮਤਲਬ ਸੌਂਫ ਦਾ ਪਾਊਡਰ ਨੀ ਪਾਇਆ ਉਹਨਾਂ ਨੇ ਪਾਣੀ ਤੇ ਫਿਰ, ਆਪਾਂ ਉਸ ਤੋਂ ਬਾਅਦ ਆਪਾਂ ਪਾਣੀ ਤਾਂ ਪਾਣਾ ਹੀ ਹੈ। ਪਾਣੀ ਤਾਂ ਪਾਈ ਪਾ ਜਾਵਾਂਗੇ। ਤੇ ਉਹ ਵਧੀ ਮਤਲਬ ਪਾਣੀ ਪਾਵਾਂਗੇ, ਤਾਂ ਹੀ ਵਧੇਗਾ ਹਾਂ ਤੇ ਉਸ ਤੋਂ ਬਾਅਦ ਫੇਰ ਤੁਸੀਂ ਕਰਨਾ ਕਿ। ਸੌਂਫ ਨੂੰ ਨਾ ਸੌਂਫ ਨੂੰ ਐਦਾ ਨੀ ਪਾਉਣਾ ਸੌਂਫ ਨੂੰ ਨਾ ਥੋੜੀ ਦੇਰ ਪਹਿਲੇ ਭਿਉਂ ਦੇਣਾ ਸੌਫ ਨੂੰ ਭਿਉ ਕੇ ਨਾ ਫੇਰ ਉਹੀ ਉਹ ਮਤਲਬ ਉਹਨੂੰ ਵੀ। ਵੀ ਅ ਗ੍ਰੈਂਡ ਕਰ ਕੇ ਨਾ ਤੇ ਉਹ ਵਿੱਚ ਪਾ ਲੈਣਾ। ਤੇ ਹਾਂ ਤੇ ਅੱਛਾ ਲੱਗਦਾ ਉਹ ਵੀ ਸਵਾਦ ਬੜਾ ਸਵਾਦ ਮਤਲਬ ਇੰਨਾ ਸਵਾਦ ਬਣਿਆ ਸੀ ਨਾ, ਵੀ ਗੋਲ ਗੱਪਿਆਂ ਤੇ ਪਤਾ ਨੀ ਲੱਗਦਾ ਵੀ ਚੀ ਗੋਲ ਗੱਪਿਆਂ ਆਲਾ ਪਾਣੀ ਇਹਦੇ ਨਾਲ ਪੀਂਦੇ ਪਏ ਆ ਕਿ ਆਮ ਪੰਨਾ ਪੀਂਦੇ ਇਦਾਂ ਲੱਗ ਰਿਹਾ ਸੀਗਾ। ਹਾਂ, ਉਹਨਾਂ ਨੇ ਬੱਚਿਆਂ ਨੂੰ ਬੜੇ ਖੁਸ਼ ਹੋਏ ਬੱਚਿਆਂ ਨੇ ਵੀ। ਚਲੋ ਕੋਈ ਨੀ ਬਣਾ ਕੇ ਦੇਖ
ਹਾਂਜੀ ਠੀਕ ਐ, ਚਲੋ ਓ। ਹਾਂਜੀ। ਠੀਕ ਐ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।